ਹ
ਹਾਂਜੀ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
ਹੋਰ ਠੀਕ ਓ?
ਹਾਂਜੀ ਹਾਂਜੀ ਵਧੀਆ, ਤੁਸੀ ਸੁਣਾਓ?
ਬਸ ਵਧੀਆ, ਹੋਰ ਕੀ ਕਰਦੇ ਪ ਸੀ।
ਬਸ ਕੁੱਛ ਨ੍ਹੀਂ ਫ੍ਰੀ ਬੈਠੇ, ਲੰਚ ਦੀ ਤਿਆਰੀ। ਘੀਆ ਐ ਹੁਣ ਖਾਵਾਂਗੇ ਬਸ।
ਠੀਕ ਐ, ਮੈਂ ਵੀ ਕਰਲੀ ਐ ਲੰਚ ਦੀ ਤਿਆਰੀ ਤੇ। ਅਸੀਂ ਬਸ ਹੁਣੇ ਖਾਵਾਂਗੇ ਥੋੜ੍ਹੀ ਦੇਰ ਤੱਕਣ।
ਹੈਲੋ।
ਮੈਂ ਕਿਆ ਹੋਰ ਦੱਸੋ ਕੀ ਚੱਲਦਾ?
ਹਾਂਜੀ ਹਾਂਜੀ।
ਮੈਂ ਕਿਆ ਹੋਰ ਸੁਣਾਓ ਕੀ ਚੱਲਦਾ, ਠੀਕ-ਠਾਕ ਘਰ ਪਰਿਵਾਰ।
ਹਾਂਜੀ ਹਾਂਜੀ, ਘਰ ਸਬ ਪਰਿਵਾਰ ਸਬ ਵਧੀਆ। ਤੁਸੀਂ ਦੱਸੋ ਅੱਜ ਕਿਸ ਤਰ੍ਹਾਂ ਫੋਨ ਕਰ ਲਿਆ।
ਬਸ ਕੁਛ ਨੀ ਬੈਠੀ, ਬੈਠੀ ਫੋਨ ਚਲਾਂਦੀ ਸੀ ਮੈਂ ਕਿਆ ਫੋਨ ਵੀ ਇੱਕ ਬਿਮਾਰੀਆਂ ਹੋਈ ਐ ਹਨਾਂ।
ਹਾਂਜੀ ਹਾਂਜੀ।
ਪੂਰਾ ਦਿਨ ਫੋਨ ਚ ਲੱਗੇ ਰੋ ਟਾਈਮ ਦਾ ਪਤਾ ਈ ਨ੍ਹੀਂ ਲੱਗਦਾ ਕਿਸਾ
ਸੋਚਦੀ ਆਂ ਫੋਨ ਕਰ ਲਾਂਗੀ ਚਲੋ ਆਪਣੇ ਜੇ ਦੋ-ਤਿੰਨ ਫੋਨ ਕਰਨੇ ਹੁੰਦੇ ਨੇ ਪਰ ਟਾਈਮ ਦਾ ਈ ਨ੍ਹੀਂ ਪਤਾ ਲੱਗਦਾ ਫੋਨ ਇੱਕ ਇੱਕ ਮਿੰਟ ਲਈ ਚਲਾਨ ਬੈਠੋ, ਦਸ ਮਿੰਟ, ਪੰਦਰਾਂ ਮਿੰਟ ਵੇਚ ਜਾਂਦੇ ਆ।
ਹਾਂਜੀ, ਇਹ ਤੇ ਹੈ।
ਬਸ ਕੀ ਕਏ ਬੰਦਾ ਹੁਣ ਤੁਆਨੂੰ ਪਤਾ ਈ ਐ ਫੋਨ ਦੇ ਬਗੈਰ ਵੀ ਜ਼ਿੰਦਗੀ ਥੋੜ੍ਹੀ ਐ।
ਉਹੀ ਪ੍ਰੋਬਲਮ ਤੇ ਇਹੀ ਨਾ ਗੱਲ ਤੇ ਇਹੀ ਨਾ। ਅਗਰ ਏਦੀ ਡਿਸਡਵਾਂਟੇਜ ਤੇ ਐਡਵਾਂਟੇਜ ਵੀ ਐ।
ਹਾਂਜੀ ਹਾਂਜੀ ਜਿੱਦਾਂ ਕੁੜੀ ਵੀਆਹੀ ਦੀ ਤੇ ਉਹਦੇ ਨਾਲ ਗੱਲ ਵੀ ਤੇ ਕਰਨੀ ਹੁੰਦੀ ਐ ਮਾਨ ਮਤਲਬ ਬੰਦਾ ਸੋਚ ਲੈਂਦਾ ਕਿ ਮਾਂ ਪਿਓ ਨਾਲ ਚੱਲ ਗੱਲ ਕਰ ਲਈਏ ਜੇ ਕੁੜੀ ਦੂਰ ਵਿਆਹੀ ਐ ਤੇ ਨਈਂ।
ਫੋਨ, ਫੋਨ ਆਉਣ ਦਾ ਏਵੀ ਤੇ ਸੁੱਖ ਹੋ ਗਿਆ ਨਾ। ਬੰਦਾ ਵੀਡੀਓ ਕਾਲ ਕਰ ਲੈਂਦਾ।
ਬਟ ਆ ਏ ਕਿ ਏਦੇ ਉਹ ਵੀ ਬੜੇ ਨੇ, ਨੁਕਸਾਨ ਵੀ ਬੜੇ ਨੇ ਤੁਆਡੇ ਸਾਹਮਣੇ ਬਚ ਬੱਚਿਆਂ ਨੂੰ ਦੋ ਤੇ ਬੱਚੇ ਤੇ ਛੱਡਦੇ ਈ ਨੀ।
ਬੋਤ ਨੁਕਸਾਨ ਹੁੰਦੇ ਵੇ ਆ ਬੱਚਿਆਂ ਨੂੰ।
ਬੱਚਿਆਂ ਦੀ ਆਈਜ਼ ਚ ਪ੍ਰੋਬਲਮ ਹੋ ਜਾਂਦੀ ਐ, ਬੱਚਿਆਂ ਦੇ ਆਈਜ਼ ਚ ਈਚਿੰਗ ਹੁੰਦੀ ਐ।
ਈਵਨ ਕਿ ਮੈਂ ਨਾ ਇੱਕ ਵੀਡੀਓ ਦੇਖੀ ਸੀ ਉਹਦੇ ਚ ਕੈਅ ਰੇ ਸੀ ਕਿ ਅਗਰ ਅਸੀਂ ਬੱਚੇ ਨੂੰ ਦਸ ਕੁ ਪੰਦਰਾਂ ਕੁ ਸਾਲ ਅਗਰ ਫੋਨ ਦੇ ਦੇ ਕੇ ਹੀ ਖਾਣਾ ਖਵਾਵਾਂਗੇ ਨਾ ਮੰਨ ਲਓ ਵੀਡੀਓ ਦੇਖਦਾ ਅਸੀਂ ਖਾਣਾ ਖਵਾ ਬੱਚੇ ਨੂੰ ਕਿਸੇ ਚੀਜ਼ ਦਾ ਟੇਸਟ ਹੀ ਨਹੀਂ ਰੈਣਾ ਉਹ ਨਾ ਪਤਾ ਲੱਗਣਾ ਕਿ ਕੇੜੀ ਚੀਜ਼ ਕੇੜੀ ਹੈ ਕਿਉਂਕਿ ਉਹਨੂੰ ਕੀ ਪਤਾ ਮੈਂ ਕੀ ਖਾ ਰਿਹਾ ਸਬਜ਼ੀ ਚ ਹਨਾ।
ਹਾਂਜੀ ਹਾਂਜੀ ਸਹੀ ਗੱਲ ਹੈ ਬਿਲਕੁਲ ਕੀ ਬੰਦਾ ਬੱਚੇ ਨੂੰ ਪਤਾ ਵੀ ਨਹੀਂ ਲੱਗਣਾ ਬੱਚੇ ਨੂੰ ਪਤਾ ਨੀ ਲੱਗਾ ਮੈਂ ਖਾਣਾ ਕਿਵੇਂ ਨਾ ਉਹਨੂੰ ਕੋਈ ਵੈਜੀਟੇਬਲ ਯਾਦ ਰਹਿਣੀ ਹੈ ਨਾ ਉਹਨੂੰ ਇਹ ਯਾਦ ਰਹਿਣਾ ਬੀ ਕੀ ਵੈਜੀਟੇਬਲਸ ਨੇ
ਗੱਲ ਤੇ ਉਹੀ ਹੈ ਨਾ ਇਹ ਤੇ ਬੜਾ ਵੱਡੇ ਡਿਸਐਡਵਾਂਟੇਜ ਹੈ ਨਾ
ਹਾਂਜੀ ਸਾਡੇ ਤੇ ਆਹ ਬੜਾ ਬੁਰਾ ਹਾਲ ਹਾਂਜੀ ਐਡਵਾਂਟੇਜਿਸ ਇਹ ਨੇ ਕਿ ਚਲੋ ਦੂਰ ਬੈਠੇ ਇ ਬੈਠਾ ਬੰਦਾ ਗੱਲ ਕਰ ਲੈਂਦਾ ਆਪਣੀ ਮਾਂ ਨਾਲ ਗੱਲ ਕਰ ਲੈਣਾ ਆਪਣੇ ਪਿਓ ਨਾਲ ਗੱਲ ਕਰ ਲੈਂਦਾ ਹਮ ਆਊਟ ਔਫ
ਨਾਲ ਵੀਡੀਓ ਕੋਲ ਹੋ ਗਈ ਚਲੋ ਦੂਰ ਨਹੀਂ ਲੱਗਦਾ ਬੱਚਾ ਪੈਲੇ ਏਦਾਂ ਹੁੰਦਾ ਸੀ ਕਿ ਬੱਚਾ ਆਇਆ ਘ ਤੇ ਕੀ ਕਰਦਾ ਵਾ ਕੀ ਨਹੀਂ ਕਰਦਾ ਪਿਆ
ਪਰ ਜੇ ਛੋਟੇ ਬੱਚਿਆਂ ਵਾਸਤੇ ਵੀ ਛੋਟੇ ਬੱਚਿਆਂ ਵਾਸਤੇ ਵੀ ਠੀਕ ਏ ਚਲੋ ਕੁਛ ਮਤਲਬ ਕੋਈ ਕੋਈ ਚੀਜ਼ ਨਾ ਸਮਝ ਆਂਦੀ ਹੋਏ ਉਹ ਬੰਦਾ ਫੋਨ ਦੇ ਥਰੂ ਸਮਝਾ ਦਿੰਦਾ ਹੈ ਜਿਸ ਤਰ੍ਹਾਂ ਚੈਟ ਜੀ ਪੀ ਟੀ ਹੋ ਗਿਆ ਜਾਂ ਯੂਟਿਊਬ ਹੋ ਯੂਟਿਊਬ ਹੋ। ਗਿਆ ਯੂਟਿਊਬ ਤੋਂ ਬੱਚੇ ਨੂੰ ਉਸ ਚੀਜ਼ ਦੀ ਵੀਡੀਓ ਨਿਕਾਲ ਕੇ ਦੋ ਬੱਚਾ ਦੇਖੇ ਵੀ ਹਾਂ ਵੀ ਇਹ ਇਹ ਇਹ ਕੋਸ਼ਚਨ 'ਚ ਅਸੀਂ ਇਹਨੂੰ ਕਿਸ ਤਰ੍ਹਾਂ ਅਟੈਂਪਟ ਕਰਨਾ ਜਾਂ ਅਸੀਂ ਕਿਸ ਤਰ੍ਹਾਂ ਦਾ ਆਨਸਰ ਲਿਖਣਾ ਹੈ। ਨਈ ਸੋਲਵ ਕਿਸ ਤਰ੍ਹਾਂ ਕਰਨਾ ਏ ਹਾਂਜੀ।
ਇਹ ਹੈ ਬੱਚੇ ਵਧੀਆ ਵਧੀਆ ਚੀਜ਼ਾਂ ਸਿੱਖਦੇ ਵੀ ਹੈ ਐਕਟੀਵਿਟੀ ਵੀ ਸਿੱਖਦੇ ਆ ਫੋਨ ਚੋਂ
ਮੇਨ ਪ੍ਰੋਬਲਮ ਇਹ ਵ ਬੱਚਿਆਂ ਨੂੰ ਵੀ ਆਈਜ਼ ਖ਼ਰਾਬ ਹੋਣ ਦਾ ਬੜਾ ਇਸ਼ੂ ਹੈ। ਆਈਸ ਖਰਾਬ ਹੋ ਜਾਂਦੀ ਬੱਚਿਆਂ ਨੂੰ ਛੋਟੀ ਛੋਟੀ ਉਮਰ ਚ ਛੋਟੀ ਛੋਟੀ ਬੱਚਿਆਂ ਨੂੰ ਅਹ ਉਮਰ ਚ ਬੱਚਿਆਂ ਨੂੰ ਉਹ ਲੱਗ ਜਾਂਦੇ ਨੇ ਸਪੈਕਸ ਲੱਗ ਜਾਂਦੀਆਂ ਨੇ ਇੰਨੇ ਇੰਨੇੋ ਮੋਟੇ ਮੋਟੇ ਬੱਚਿਆਂ ਨੇ ਚਸ਼ਮੇ ਪਾਏ ਹੁੰਦੇ ਹਜੇ ਮੈਂ ਕੱਲ ਕੇਸ ਦੇਖਿਆ ਫੋਨ ਦੇਖ ਦੇਖ ਕੇ ਆਪਣੀ ਆਈਸ ਖਰਾਬ ਕਰ ਲਈ ਇੱਕ ਬੱਚੇ ਨੇ ਤੇ ਇੰਨੀ ਮੋਟੀ ਉਹਨੂੰ ਸਪੈਕਸ ਲ ਗੀ ਵੀ ਹੈ।
ਉਹੀ ਤੇ ਹਰੇਕ ਚੀਜ਼ ਦੇ ਅਡਵਾਂਟਜ ਡਿਸਐਡਵਾਂਟਜ ਸਭ ਦੇ
ਮੈਂ ਫਿਰ ਉਹਨਾਂ ਨੂੰ ਕਿਹਾ ਬਈ ਫੋਨ ਘਟ ਦੇਆ ਕਰੋ ਕਹਿੰਦੇ ਛੱਡਦਾ ਹੀ ਨ ਨਹੀਂ ਫੋਨ ਆਦਤ ਤੇ ਪਾਣ ਵਾਲੇ ਅਸੀਂ ਖੁਦ ਹੀ ਹਾਂ ਬੱਚੇ ਨੂੰ ਨਹੀਂ
ਉਹੀ ਨਾ ਪੈਲੇ ਵੀ ਅ ਹੁਣ ਅਸੀਂ ਲੋਕਾਂ ਨੇ ਕਿੱਥੇ ਫੋਨ ਯੂਜ ਕੀਤਾ ਤ
ਹਾਂ ਸਾਨੂੰ ਪਤਾ ਹੀ ਨਹੀਂ ਸੀ ਫੋਨ ਹੁੰਦਾ ਕੀ ਹੈ।
ਉਹੀ ਨਾ ਹੁਣ ਅੱਜ ਕੱਲ੍ਹ ਦੇ ਬੱਚੇ ਫੋਨ ਹੀ ਇਨੇ ਇਨੇ ਸਾਨੂੰ ਨੀ ਪਤਾ ਉਹ ਫੋਨ ਦੇ ਫੀਚ ਚ ਜਿੰਨੇ ਬੱਚਿਆਂ ਨੂੰ ਪਤਾ ਇਹ ਪਤਾ ਯੂਟਿਊਬ ਕਿੱਥੇ ਹੈ ਪਤਾ ਹੈ ਕੋਈ ਮਤਲਬ ਗੇਮ ਕਿੱਥੇ ਹੈ। ਮਤਲਬ ਇੱਕ ਆਈਕਨ ਨਾ ਬੱਚੇ ਦੇ ਮਾਇੰਡ ਤੇ ਬੈਠਾ ਦਾ ਹੈ।
ਰ ਅੱਜ ਕੱਲ ਤੁਸੀਂ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਦੇਖ ਲੋ ਇੰਸਟਾਗ੍ਰਾਮ ਛੋਟੇ ਛੋਟੇ ਬੱਚੇ ਵੀਡੀਓਜ਼ ਬਣਾਦੇ ਨੇ ਨਹੀਂ ਮਤਲਬ ਇਹ ਚੀਜ਼ ਵੀ ਕਿੰਨੀ ਹੋਵੇ ਵਾਇਰਲ ਵੀ ਹੋ। ਰਹੇ ਨੇ ਦੇਖੋ ਹੂੰ
ਥਰੂ ਈ ਵਾਇਰਲ ਹੋ ਰਏ ਨੇ ਮਤਲਬ ਫਾਇਦਾ ਤਾਂ ਇਹਦਾ ਬੋਤ ਹੈ ਫੋਨ
ਹੂੰ
ਅੱਜ ਕੱਲ ਕੋਈ ਬੰਦੇ ਨੇ ਬਿਜਨਸ ਸਟਾਰਟ ਕਰਨਾ ਹੈ। ਓ ਦੀ ਐਡ ਵਗੈਰਾ ਕਰਵਾਏ ਦੇਖੋ ਕਿੰਨਾ ਬੈਨੀਫਿਟ ਹੈ।
ਹਾਂਜੀ
ਬਸ ਕੋ ਮਤਲਬ ਹਰ ਇੱਕ ਚੀਜ਼ ਕੈਂਦੇ ਆ ਨਾ ਲਿਮਿਟ 'ਚ ਹੋਣੀ ਚਾਹੀਦੀ।
ਲਿਮਿਟ 'ਚ ਹੋਣੀ ਚਾਹੀ ਐਡਵਾਂਟੇਜਿ ਵੀ ਨੇ ਡਿਸਐਡਵਾਂਟੇਜਿ ਵੀ ਨੇ ਕੀ ਕਰੇ ਬੰਦਾ ਹੁਣ ਨਾ ਦੋ ਬੱਚੇ ਨੂੰ ਹੁਣ ਬੱਚਾ ਏਦਾਂ ਰੋਂਦਾ ਜਿੱਦਾਂ ਪਤਾ ਨੀ ਕੀ ਹੋ ਗਿਆ ਹੋਏ।
ਉਹੀ ਨਾ ਆਪਾਂ ਲੋਕ ਨੇ ਮਿਰ ਸੀ ਦੇ ਸ਼ੁਰੂ ਤੋਂ ਹੀ ਆਦਤ ਹੈ ਤੇ ਨਈ ਲਗਾ ਦਿੰਦ
ਮਜਬੂਰੀ ਦੇਣਾ ਪੈਂਦਾ ਫਿਰ ਫੋਨ ਕੀ ਕਰੇ ਬੰਦਾ ਭਾਵੇਂ ਥੱਪੜ ਵੀ ਲਗਾ ਦੋ ਬੱਚੇ ਨੂੰ ਤਾਂ ਵੀ ਨੀ ਮੰਨੇਗਾ ਓ ਨਈ ਮੈਨੂੰ ਚਾਹੀਦਾ। ਫੋਨ ਈ ਚਾਹੀਦਾ ਮੈਨੂੰ ਬੰਦਾ ਹੁਣ ਮਾਂ ਵੇ ਹੁਣ ਕਿੰਨਾ ਮਾਰ ਲੈ ਗੀ ਬੱਚੇ ਨੂੰ ਹਾਂ ਬੋਤ ਬੁਰਾ ਹਾਲ ਹੋਇਆ ਪਿਆ ਵੇ।
ਲੋ
ਪਤਾ ਫੋਨ ਕੀਤਾ ਉਹਨਾਂ ਨੇ।
ਹਾਂਜੀ-ਹਾਂਜੀ
ਇਹ ਵੀ ਪਤਾ ਕੀ ਫੋਨ ਕਿੱਦਾਂ ਮਿਲਾਣਾ
ਮਿਲਾਣਾ ਕਿੱਦਾਂ ਏ ਸਈ ਗੱਲ ਹੈ।
ਹੋਰ ਸੁਣਾਓ ਤੁਸੀਂ
ਹੋਰ ਸਭ ਵਧੀਆ ਤੁਸੀਂ ਦੱਸੋ।
ਬਸ-ਬਸ ਵਧੀਆ ਮੈਂ ਕਿਸੀਂ ਸੋਚਿਆ ਚੱਲ ਮੈਂ ਕਿਆ ਫੋਨ ਦੀ ਤੇ ਆਦਤ ਸਾਰੀ ਜ਼ਿੰਦਗੀ ਨਈ ਛੁੱਟਣੀ ਰਾਤੀ ਏਦਾਂ ਦੋ ਮਿੰਟ ਚਲਾਣ ਬੈਠੋ ਇੱਕ ਘੰਟਾ ਡੇਢ ਘੰਟਾ ਕਿੱਥੇ ਬੀਤ ਜਾਂਦਾ ਪਤਾ ਹੀ ਨਈ ਲੱਗਦਾ।
ਪਤਾ ਹੀ ਨਈ ਲੱਗਦਾ। ਔਰ ਅੱਜ ਕੱਲ੍ਹ ਤਾਂ ਵੈਸੇ ਵੀ ਤੁਹਾਡੇ ਸਾਹਮਣੇ ਫਾਈਵ ਜੀ ਨੈੱਟ ਆ ਗਿਆ ਜਿੰਨਾ ਮਰਜ਼ੀ ਫੁਕੋ ਓ ਵੀ ਨੀ ਖਤਮ ਹੁੰਦਾ। ਫਿਰ ਬੰਦੇ ਨੂੰ ਹੋਰ ਆਦਤ ਪੈਂਦੀ ਏ। ਹਾਂ ਫਿਰ ਬੰਦਾ ਕੈਂਦਾ ਸੀ ਚਲੋ ਰੱਖ ਦੋ ਹੁਨ ਹੁਣ ਤੇ ਮੈਂ ਕੈਣੀ ਆਂ ਕਿ ਹੁਣ ਫਾਈਵ ਜੀ ਦੀ ਆਦਤ ਇੰਨੀ ਭੈੜੀ ਪਈ ਦੀ ਏ। ਰਾਤੀ ਜੇ ਅਸੀਂ ਬਾਰਾਂ ਵਜੇ ਵੀ ਲੈ ਕੇ ਬੈਠੀਏ ਨਾ ਦੋ ਤੇ ਐਵੇ ਹੀ ਵੱਧ ਜਾਂਦੇ ਨੇ ਪਤਾ ਹੀ ਨਈ ਲੱਗਦਾ।
ਸਈ ਗੱਲ ਹੈ ਓਦਾਂ ਅਗਰ ਅਸੀਂ ਫਰੀ ਬੈਠੇ ਟੈਮ ਈ ਨਈ ਸਪੈਂਡ ਹੁੰਦਾ।
ਹਾਂ ਓਦਾਂ ਟੈਮ ਨੀ ਸਪੈਂਡ ਹੁੰਦਾ ਓਦਾਂ ਫੇਰ ਨੀਂਦ ਆਂਦ ਫੇਰ ਫੋਨ ਚਲਾਓ ਤੇ ਦੋ ਘੰਟੇ ਗਾਇਬ
ਓਦਾਂ ਤੇ ਨੀਂਦ ਆਈ ਹੋਏਗੀ ਸੋਚਾਂਗੇ ਚੱਲ ਪੰਜ ਮਿੰਟ ਫੋਨ ਚਲਾ ਲੇਂਣੇ ਆਂ। ਪੰਜ ਮਿੰਟ ਦੇ ਡੇਢ ਘੰਟਾ ਇੱਕ ਘੰਟਾ ਕਿੱਥੇ ਬਣ ਜਾਂਦਾ ਪਤਾ ਹੀ ਨਈ ਲੱਗਦਾ। ਅਡਿਕਟਿ ਆਂ ਨਾ ਅਸੀ ਆਦਤ ਬਣੀ ਦੀ ਆ ਸਾਨੂੰ ਸਾਡੀਆਂ ਅੱਖਾਂ ਰੋਜ਼ ਇੱਕ ਚੀਜ਼ ਨੂੰ ਦੇਖ ਰਈਆ ਸਾਨੂੰ ਅੱਛਾ ਫੋਨ ਨਾ ਵੀ ਚਲਾਓ। ਤਾਂਵੀ ਏਦਾਂ ਲੱਗਦਾ ਹੈ ਹਾਏ ਅੱਜ ਫੋਨ ਨੀ ਚਲਾਏ। ਏਦਾਂ ਅਧੂਰਾ-ਅਧੂਰਾ ਜਿਹਾ ਫੀਲ ਹੁੰਦਾ।
ਜੇਕ ਓ ਬੈਠ ਹੀ ਹੈ ਜੀ ਬਈ ਹਾਂ ਵੀ ਐ ਵੀ ਕੰਮ ਕਰਨਾ। ਫੋਨ ਵੀ ਚਲਾਉਣਾ ਏ।
ਬਸ ਇਹ ਹੈ ਕੀ ਹੈ ਸਾਈਡ ਬਾਏ ਸਾਈਡ ਚਲੋ ਕਿ ਹੋਰ ਸਾਰੇ ਕੰਮ ਪੈਲੇ ਹੈ ਇਹ ਬਾਦ ਚੋਂ ਐ।
ਹਾਂਜੀ।
ਚਲੋ ਐ ਕੋਈ ਚੀਜ਼ ਦੇਖਣੀ ਹੋਏ, ਮੈਪ ਦੇਖਣਾ ਹੋਏ ਕਿਤੇ ਜਾਣਾ ਹੋਏ।
ਮੈਂ ਕੇਨੀ ਆਂ ਕੋਈ ਰੈਸਪੀ ਦੇਖਨੀ ਹੋਏ, ਕੁਝ ਬੰਦੇ ਨੂੰ ਬੌਤ ਵਧੀਆ ਜੇਆ ਖਾਨਾ। ਓ ਮਤਲਬ ਖਾਨ ਦਾ ਮਨ ਕਰੇ, ਓ ਬੰਦਾ ਰੈਸਿਪੀ ਦੇਖ ਲੈਂਦਾ। ਫਾਏਦੇ ਤੇ ਬੌਤ ਨੇ, ਬਟ ਐ ਕਿ ਨੁਕਸਾਨ ਵੀ ਬੌਤ ਨੇ, ਦੇਖੇਆ ਜਾਏ ਤਾਂ।
ਸਈ ਗੱਲ ਐ, ਸਹੀ ਗੱਲ ਐ, ਨੁਕਸਾਨ ਤੇ ਹੈਗਾ ਈ, ਪਰ ਚਲੋ ਫਾਏਦਾ। ਮੈਨੂੰ ਲੱਗਦਾ ਫਾਏਦੇ ਏਹਦੇ ਜਾਦਾ ਨੇ, ਨੁਕਸਾਨ ਘੱਟ ਏ। ਬਸ ਏਹ ਐ ਕਿ, ਅਸੀਂ ਖੁਦ ਈ ਜੋ ਅਸੀ ਕੈੰਦੇ ਆ ਨਾ ਨੁਕਸਾਨ ਅਸੀ ਬੱਚੇਆਂ ਨੂੰ ਆਦਤ ਵੀ ਤਾਂ, ਖੁਦ ਲਗਾਈ ਦੀ ਐ। ਹੈਨਾ, ਆਪਣਾ ਥੋੜ੍ਹਾ ਜੇਆ ਚੇਂਜ ਕਰ ਲੈਂਨੇ ਹਾਂ। ਬੱਚੇ ਨੂੰ ਫੋਨ, ਲਿਮਟਿਡ ਮਤਲਬ ਏ ਸ਼ਡਿਊਲ ਬਣਾ ਦੋ ਬੱਚੇ ਦਾ ਕਿ ਇਸ ਟਾਈਮ ਦਿਨ 'ਚ ਤੂੰ ਅੱਦਾ ਘੰਟਾ ਫੋਨ ਪੁੱਛਣਾ ਮੈਂ, ਠੀਕ ਐ ਤੇ, ਅਸੀਂ ਵੀ ਸੋਚਦੇ ਆਂ ਆਪਨੇ ਸਹੂਲਤ ਲਈ ਕਿ ਚੱਲ ਅਸੀਂ ਕੰਮ ਕਰਦੇ ਪਏ ਆਂ ਤੇ ਬੱਚੇ ਨੂੰ ਫੋਨ ਫੜਾ ਦੀਏ। ਏਹ ਚੀਜ਼ ਨਹੀਂ ਕਰਨੀ ਚਾਈਦੀ, ਹੈਨਾ ਥੋੜਾ ਸਾਨੂੰ ਸੰਭਲਣ ਦੀ ਜ਼ਰੂਰਤ ਐ।
ਹਮ ਔਰ ਐ ਵੇ ਕਿ, ਬੱਚੇ ਨੂੰ ਕਿੰਨਾ ਮਨਾ ਕਰ ਲਾਂਗੇ ਅਸੀ, ਬੱਚਾ ਮੰਨਦਾ।
ਨਾ -ਨਾ ਬੱਚੇ, ਅੱਜ
ਅੱਜ -ਕੱਲ੍ਹ ਸਾਡੇ ਬ, ਬੱਚੇ ਸਾਨੂੰ ਬੱਚੇ ਸਮਝਦੇ ਨੇ ਤੇ ਅੱਜ -ਕੱਲ ਬੱਚੇ ਕੈੰਦੇ ਅਸੀ ਮਾਵਾਂ ਵਾਂ। ਤੇ, ਓ ਸਾਨੂੰ ਬੱਚੇ ਸਮਝਦੇ ਨੇ। ਐਵੇਂ ਈ ਐ ਬਸ ਸਿਸਟਮ, ਕੀ ਕਰੇ ਬੰਦਾ?
ਹੋਰ ਸੁਨਾਓ, ਤੁਆਡੇ ਘਰ ਵੀ ਐ ਕੋਈ ਬੱਚਾ?
ਹਾਂਜੀ-ਹਾਂਜੀ, ਹੈ ਨੇ, ਦੋ ਬੱਚੇ ਨੇ। ਬੌਤ ਪਰੇਸ਼ਾਨ ਕਰਦੇ ਨੇ, ਫੋਨ ਕਿਸੇ ਦਾ ਫੋਨ ਆਂਦਾ ਗੱਲ ਵੀ ਨੀ ਕਰਾਂਦੇ, ਜਿਸ ਤਰ੍ਹਾਂ ਕੋਈ ਕਿਸੇ ਦਾ ਫੋਨ ਆ, ਜੇ ਨਾ ਕੋਲ ਕੱਟ ਕਰ ਦਿੰਦੇ ਨੇ, ਓ, ਓ ਬੰਦਾ ਸੋਚੇਗਾ ਅਗਲਾ, ਵੀ ਹਾਂ ਵੀ ਪਤਾ ਨੀ ਕਿਉਂ ਕੱਟ ਰਏ ਨੇ, ਕਿਉਂ ਵੇਅਸਤ ਜਾ ਰਏ ਨੇ, ਨਈ।
ਹਾਂ, ਕਿਸੇ ਟਾਈਮ ਕਿਸੇ ਨੂੰ, ਐਮਰਜੈਂਸੀ ਹੁੰਦੀ ਆ, ਬੱਚੇ ਗੱਲ ਨੀਂ ਕਰਾਂਦੇ। ਬੌਤ ਖਰਾਬ ਐਂ, ਅੱਜ -ਕੱਲ ਦੇ ਬੱਚੇ ਵੀ।
ਬੌਤ ਖਰਾਬ ਨੇ ਬੱਚੇ, ਹੋਰ ਸੁਨਾਓ?
ਬਸ ਵਧੀਆ, ਏਦਾਂ ਈ ਮੈਂ ਕਿਆ, ਚੱਲ ਬੈਠੀ ਆਂ- ਫੋਨ ਤੇ, ਸਾਰਾ ਦਿਨ ਈ ਸੁਨਦੇ ਰੈਨਾ, ਫੋਨ ਦੀ ਕੇੜੀ ਗੱਲ ਐ। ਚਲੋ ਅੱਜ, ਗੱਲ ਕਰਾਂ ਥੋੜੀ ਜੀ।
ਹਮ।
ਮੈਂ ਸੋਚੇਆ ਸੀ, ਅੱਜ ਦੋ, ਤਿੰਨ ਕੋੱਲ ਕਰਨ ਵਾਲੀਆਂ ਸੀ। ਸਬ ਦਾ ਹਾਲ- ਚਾਲ, ਪੁੱਛ ਲਾਂ ਵੈਸੇ ਈ, ਓ ਕਰਾਂ।
ਹਮ -ਹਮ, ਸਈ ਗੱਲ ਐ, ਮੈਂ ਵੀ, ਬੌਤ ਘੱਟ ਕਰਨੀ ਆਂ ਕੋੱਲ। ਕੀ ਕਰਾਂ, ਦੇਂਦੇ ਈ ਨੀ ਬੱਚੇ ਫੋਨ ਤੇ ਔਰ ਜੇ ਕੁਛ ਕਓ, ਤੇ ਸਾਨੂੰ ਪੈਂਦੇ ਨੇ।
ਜਦੋਂ ਸਾਡੇ ਚਲਾਣ ਦੀ ਓ, ਟਾਈਮ ਹੁੰਦਾ ਫੋਨ, ਓਦੋਂ ਯਾ ਨੈਟ ਖਤਮ ਹੋਏਗਾ ਯਾ ਚਾਰਜਿੰਗ ਖਤਮ ਹੋਏਗੀ, ਚਲੋ ਠੀਕ ਐ, ਬੋ ਤ ਵਦੀਆ ਲੱਗਾ, ਤੁਆਡੇ ਨਾਲ ਗੱਲ ਕਰਕੇ ਮੈਨੂੰ। ਫੇਰ ਕਰਦੇ ਗੱਲ ਹੈਨਾ, ਹੁਣ ਲੰਚ ਦਾ ਟਾਈਮ ਹੋ ਗੇਆ ਲੰਚ ਕਰ ਲੀਏ, ਠੀਕ।
ਹਾਂਜੀ ਠੀਕ ਐ।
ਓਕੇ।